ਹੈਲੋ
ਹੈਲੋ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
ਹੋਰ ਕਿੱਦਾਂ।
ਵਧੀਆ ਤੁਸੀਂ ਦੱਸੋ।
ਹਾਂਜੀ ਅੱਜ ਆਪਾਂ ਫੂਡ ਬਾਰੇ ਗੱਲ ਕਰਾਂਗੇ।
ਹਾਂਜੀ
ਫੂਡ ਬਾਰੇ
ਹਾਂਜੀ-ਹਾਂਜੀ ਦੱਸੋ ਕੀ ਬਣਾਇਆ ਫਿਰ ਅੱਜ ਤੁਸੀਂ
ਅੱਜ ਹੁਣ ਤਾਂ ਆਪਾਂ ਪਨੀਰ ਬਣਾਉਣ ਲੱਗੇ ਪਨੀਰ ਭੁਰਜੀ ਸਵੇਰੇ ਪਨੀਰ ਵਾਲੀ ਸਵੇਰੇ ਸਵੇਰੇ ਪਨੀਰ ਵਾਲੀ ਰੋਟੀ ਨਾਲ ਦਾਲ ਸੀ ਮਾਂ ਛੋਲੇ
ਅੱਛਾ ਜੀ।
ਹਾਂਜੀ ਤੇ ਮੈਂ ਪਨੀਰ ਆਪ ਬਣਾ ਲਿੰਦਾ ਹੁਨਾ।
ਕੁਕਿੰਗ ਕਰਦੇ ਓ ਖੁਦ ਤੋਂ ਹੈਲੋ
ਹੋਟਲ ਮੈਨਜ ਹੋਟਲਮੈਨੇਜਮੈਂਟ ਕਰਾਈ ਕਿਸੇ ਵਜ੍ਹਾ ਕਰਕੇ ਨਹੀਂ ਕਰ ਹੋਇਆ।
ਅੱਛਾ ਚਲੋ ਕੋਈ ਨੀ ਘਰੇ ਸਿੱਖੋ ਇਹਨਾ
ਹਾਂਜੀ- ਹਾਂਜੀ
ਹੋਰ ਕੀ -ਕੀ ਖਾਣ ਨੂੰ ਪਸੰਦ ਲੱਗਦਾ।
ਮੈਂ, ਸਭ ਕੁਛ ਖੀਦਾ ਬੱਸ ਕੀਆ ਛੱਡ ਕੇ ਕੀਆ ਆਡੇ ਘਰ ਖਾਂਦੇ ਨਹੀਂ ਨਾ।
ਕੋਈ ਵੀ ਨਹੀਂ ਖਾਂਦਾ।
ਨਹੀਂ- ਨਹੀਂ ਸਾਡੇ ਉਹ ਮਤਲਬ ਕਿ ਸ਼ੁਰੂ ਤੋਂ ਹੀ ਆਂ। ਵੱਡੇ ਕਹਿ ਦਿੰਦੇ ਆ ਜਦੋਂ ਮਤਲਬ ਕਿ ਕੁੜੀ ਦਾ ਵਿਆਹ ਵੀਉ ਕਰਨ ਜਾਹੀ ਦਾ ਨਾ ਜ ਕੁੜੀ ਦਾ ਰਿਸ਼ ਲੈਣ ਜਾਈ ਦਾ ਤੇ ਉਹਦੋਂ ਮਨਾ ਕਰ ਦਿੰਦਾ ਕੀ ਸਾਡੇ ਘਰ 'ਚ ਕਿਹੇ ਘੀਆ ਨਹੀਂ ਖਾਣਾ।
ਹੈਂ ਇਹ ਵੀ ਕੋਈ ਰੀਤੀ ਰਿਵਾਜ ਹੁੰਦਾ।
ਹਾਂਜੀ- ਹਾਂਜੀ ਤੇ ਜਿਹੜੀ ਉਹ ਹੁੰਦੀ ਕਹਿੰਦੇ ਲੋਕੀ ਵੀ ਨਹੀਂ ਖਾਂਦੇ।
ਅੱਛਾ
ਤੇ ਉਹ ਹਾਂਜੀ ਕੱਦੂ ਉਹ ਜਿਹੜੇ ਹੁੰਦਾ ਨੀ ਹਲਵਾ ਕੱਦੂ ਉਹ ਬਣਾ ਲਈ ਦਾ
ਅੱਛਾ ਚਲੋ ਵਧੀਆ -ਵਧੀਆ ਫਿਰ ਤੇ
ਹਾਂਜੀ ਰਾਮਾਂ ਤੋਰੀਆਂ ਦਿਨੇ ਖਾ ਸਕਦੇ ਰਾਤ ਨੂੰ ਨੀ ਖਾ ਸਕਦੇ।
ਇਹ ਵੀ ਚੱਕਰ ਆ ਕੋਈ ਸਬਜ਼ੀ ਦਾ
ਹਾਂ ਹਾਂਜੀ ਹਾਡੇ ਮਤਲਬ
ਖਾਣੀ ਹੈ ਕਿਹੜੇ ਬਾਅਦ 'ਚ ਖਾਣੀ ਆ।
ਨਹੀਂ- ਨਹੀਂ ਸਾਡੇ ਹੈਗਾ ਸਾਡੇ ਮਤਲਬ ਕਿ ਰਾਤ ਨੂੰ ਰਾਮਾਂ ਤੋਰੀਆਂ ਨਹੀਂ ਖਾਂਦੇ।
ਓਕੇ ਠੀਕ ਹੈ ਜੀ ਠੀਕ ਹੈ।
ਹਾਂਜੀ
ਸਾਡਾ ਤਾਂ ਐਵੇਂ ਤਾਂ ਕੋਈ ਨੀ ਹੈਗਾ ਜਿਵੇਂ ਜਿਸ ਕੋਈ ਵੀ ਸਬਜ਼ੀ ਬਣੇ ਤਾਂ ਖਾ ਲਈ ਦੀ ਹੈ। ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ।
ਸਾਡੇ ਜਿਹੜਾ ਸੀਗਾ ਨਾ ਮਤਲਬ ਕਿ ਆ ਉਹਨੇ ਮਤਲਬ ਕਿ ਇੱਕ ਬੱਚੇ ਜਾਨ ਬਚਾਈ ਸੀ।
ਅੱਛਾ -ਅੱਛਾ -ਅੱਛਾ।
ਮਤਲਬ ਕਿ ਇੱਕ ਜਿਹੜੀ ਜਨਾਨੀ ਸੀਗੀ ਨਾ ਉਹਦੇ ਬੱਚਾ ਸੀਗਾ ਪੁਰਾਣੇ ਜ਼ਮਾਨੇ ਦੀ ਹੈ।
ਗੱਲ ਉਹਨੂੰ ਜਿਦਾਂ -ਜਿੱਦਾਂ ਉਹਨੂੰ ਮਤਲਬ ਕਿ ਭੁੱਖ ਲੱਗੀ ਸੀ ਉਹ ਰੋਂਣ ਦਿਆਂ ਸੀਗਾ। ਤੇ ਜਿਹੜੇ -ਜਿਹੜੇ ਘੇ ਦੀ ਉਹ ਹੁੰਦੀ ਨਾ ਅੱਗੇ ਨਿੱਪਲ ਜੀ। ਬਣੀ ਹੁੰਦੀ ਹੈ ਡੁੰਢਲੀ ਉਹਨੇ ਮਤਲਬ ਕਿ ਉਹ ਚ ਉਹ ਚ ਦੁੱਧ ਆਉਂਦਾ ਨਾ ਥੋੜਾ ਭੋਤਾ।
ਹਾਂ ਹਾਂ ਹਾਂ ਹਾਂ।
ਉਹ ਉਹਨੇ ਮਤਲਬ ਕਿ ਪਹਿਲੇ ਜਮਾਨੇ ਚ ਨਹੀਂ ਆਪਣੇੇ ਪਿਆਂਦੇ ਸੀਗੇ ਦੁੱਧ।
ਅੱਛਾ।
ਛੋਟੇ ਬੱਚੇ ਤੇ ਉਹਨੇ ਆਪਣੇ ਬੱਚੇ ਦੇ ਲਾ ਦਿੱਤਾ ਸੀ ਮੂੰਹ ਨੂੰ ਤੇ ਆਪ ਚਲੇ ਗਏ ਸੀ ਅੱਗੇ ਅੱਗੇ।
ਅੱਛਾ।
ਹਾਂਜੀ ਤੇ ਤੇ ਜਿਹੜਾ ਸੀਗੇ ਨਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਵਾਲੇ ਜਿਹੜਾ ਪਰਿਵਾਰ ਸਾਨੂੰ ਨਹੀਂ ਨਾ ਨਾ ਛੇੜ੍ਹੇ ਹੱਥ ਲਾਏਗਾ ਨਾ ਕੱਟੇਗਾ।
ਅੱਛਾ ਇਹ ਇਤਿਹਾਸ ਹੈ ਤੁਹਾਡਾ।
ਹਾਂਜੀ।
ਚਲੋ ਵਧੀਆ ਵਧੀਆ।
ਹਾਂਜੀ।
ਹੋਰ ਕੀ ਕੀ ਬਣਾ ਲੈਂਦੇ ਅਸੀਂ ਬਸ ਅੱਜ ਕੁੱਝ ਨਹੀਂ ਅਸੀਂ ਵੀ ਅੱਜ ਸਵੇਰੇ ਆਲੂ ਦੇ ਪਰੌਂਠੇ ਬਣਾਏ ਸੀਗੇ। ਅਸੀਂ ਦੁਪਹਿਰੇ ਅੱਛਾ ਅਜੋ ਖਾਲੋ ਫੇਰ।
ਆਵਾਂਗੇ ਕਿਹੇ ਦਿਨ ਖਾਵਾਂਗੇ।
ਹਾਂਜੀ ਦੁਪਹਿਰੇ ਅਸੀਂ ਭਿੰਡੀਆਂ ਦੀ ਸਬਜ਼ੀ ਬਣਾਈ ਸੀਗੀ।
ਹਾਂਜੀ ਸਾਡੀ ਤਾਂ ਅੱਜ ਦੁਪਹਿਰ ਦੀ ਅੱਜ ਦੁਪਹਿਰ ਦੀ ਮਿਸ ਕਰ ਦਿੱਤੀ ਰੋਟੀ ਆਪਾਂ।
ਕਿਉ।
ਕਿਉਂਕਿ ਮੇਰੀ ਗੱਲ ਸਾਢੇ ਗਿਆਰਾਂ ਵਜੇ ਆਪਾਂ ਰੋਟੀ ਖਾਧੀ ਆ ਆਪ ਪਨੀਰ ਵਾਲੇ ਪਰੋਂਂਠੇ।
ਅੱਛਾ ਉਹ ਥੋੜਾ ਮਿਕਸ ਜਾ ਹੋ ਗਿਆ ਸੀ ਨਾ। ਸਵੇਰੇ ਸ਼ਾਮ ਦੁਪਹਿਰ ਜਿਹਾ ਠੀਕ ਹੈ ਠੀਕ ਆ।
ਨਾਲ ਮਾਂ ਛੋਲਿਆਂ ਦੀ ਦਾਲ ਸੀ ਉਹ ਹੋਰ ਸਵਾਦ ਲੱਗੇ ਉਹ ਚਾਰ ਪੰਜ ਖਾਧੇ ਗਏ।
ਅੱਛਾ ਠੀਕ ਹੈ ਵਧੀਆ। ਹਾਂ ਨਹੀਂ ਨਹੀਂ ਵਧੀਆ ਚਲੋ ਖਾਣੀ ਜੇ ਮੈਂ ਤਾਂ ਆਪ ਅੱਜ ਭੁੱਖੇ ਮਰ ਗਈ ਆ ਮੈਂ। ਆਪਾਂ ਸਵੇਰ ਦਾ ਕੁੱਝ ਨੀ ਖਾਧਾ ਹੁਣ ਸੋ ਕੇ ਉੱਠੀ ਸੀ ਮੈਂ ਕਿਹਾ ਰੋਟੀ ਵੇਖਦੀ ਆਂ ਰੋ। ਰੋਟੀ ਖਤਮ ਹੋ ਚੁੱਕੀ ਹੈ ਮੈਂ ਕਿਹਾ ਹੁਣ ਆਪ ਆਪਦੀ ਬਣਾ ਕੇ ਖਾਵਾਂਗੀ ਨੂਰ। ਪਰੌਂਠੀ ਬਣਾ ਕੇ ਖਾਵਾਂਗੀ ਲੂਹਨ ਵਾਲੀ।
ਉਦਾਂ ਮੈਂ ਜਿਹਨਾ ਘਰ ਦੁੱਧ ਲੈਣ ਜਾਂਦਾ ਨਾ ਮੇਰੇ ਭੈਣ ਹੈ ਨਾਲ ਤਾਈ ਦੀ ਕੁੜੀ ਹੈ ਉਹ ਕਹਿੰਦੀ ਸਾਡੇ ਘਰ ਚੋਲ ਬਣੇ ਕਹਿੰਦੇ ਖਾਣੇ ਮੈਂ ਕਿਹਾ ਮੈਨੂੰ ਹੱਲੇ ਭੱਖ ਨਹੀਂ ਮੈਂ ਨਹੀਂ। ਖਾਣੀ ਮੈਂ ਕਿਹਾ ਜੇ ਮੈਨੂੰ ਭੁੱਖ ਹੋਏਗੀ ਮੈਂ ਆਪੇ ਖਾ ਲੂੰਗਾ। ਉਹਨਾਂ ਨੇ ਜੀਰੇ ਰਾਇਸ ਵਾਲੇ ਚੌਲ ਬਣਾਏ ਸੀ। ਆਲੂ ਪਿਆਜ ਪਾ ਕੇ ਹਾਂਜੀ ਤੜਕਾ ਲਾ ਕੇ।
ਦੀਆ।
ਉਹ ਕਹਿੰਦੇ ਖਾਣੇ ਆਜਾ ਨਾਲ ਭਾਜੀ ਆਇਆ ਸੀ ਉੱਥੇ ਜਲੰਧਰੋਂ। ਸਾਡੇ ਬੜ੍ਹੇ ਤਾਇਆ ਜੀ ਦਾ। ਉਹ ਆਇਆ ਸੀ ਭਾਈ ਕਹਿੰਦਾ ਜਾਣਾ ਘੁੰਮਣ ਮੈਂ ਕਿਹਾ ਭਾਈ ਨਹੀਂ ਆ ਹੁਣ ਤਾਂ ਨੀ ਸ਼ਾਮੀ ਦੇਖਾਂਗੇ।
ਨਹੀਂ ਨਹੀਂ ਵਧੀਆ ਚਲੋ।
ਹਾਂਜੀ ਵੈਸੇ ਉਦਾ ਮੈਂ ਬਾਹਰ ਤਾਂ ਬਹੁਤ ਘੱਟ ਖਾਂਦਾ ਜ਼ਿਆਦਾਤਰ ਘਰ ਹੀ ਬਣਾ ਕੇ ਖਾਂਦਾ।
ਵਧੀਆ ਗੱਲ ਆ ਜੇ ਬਾਹਰ ਦਾ ਖਾਣਾ ਵੀ ਹੈ ਕੋਈ ਭੋਜਨ ਤੇ ਵਧੀਆ ਵੀ ਆਪਦੇ ਘਰੇ ਬਣਾ ਕੇ ਖਾ ਲੋ ਹਨਾ ਇਹ ਮੈਗੀ ਮਕਰੋਨੀ ਪਾਸਤਾ ਇਹ ਤਾਂ ਸਭ ਦੇ। ਘਰੇ ਬਣਦਾ ਹੀ ਬਣਦਾ ਮੈਂ ਵੀ ਇਹੀ ਸਭ ਕੁੱਝ ਬਣਾ ਹਾਂਜੀ।
ਤੇ ਇਹ ਹਰ ਹਫ਼ਤੇ ਸਾਡੇ ਘਰ ਬਣਦਾ ਹੀ ਬਣਦਾ ਇਹ ਮੈ ਇਹ ਇਹ ਮੈ ਬਣਾ ਲੈਂਦਾ।
ਚਲੋ ਵਧੀਆ ਫੇਰ ਤੇ ਮੈਨੂੰ ਵੀ ਸਿਖਾਇਓ ਫੇਰ।
ਪਾਸਤਾ ਨ ਨਾ। ਫਿਰ ਮੈਨੂੰ ਵਾਈਟ ਸੋਂਸ ਪਾਸਤਾ ਨੀ ਬਣਾਉਆ ਆਉਦਾ ਦੂਜਾ ਬਣਾ ਲਈ ਦਾ। ਸਿੰਪਲ ਪਾਸਤਾ
ਮੈ ਵੀ ਕੀਤਾ ਸੀ ਇਕ ਵਾਰੀ ਟਰਾਈ ਵਾਈਟ ਸੋਸ ਪਾਸਤਾ ਵਧੀਆ ਬਣਿਆ ਸੀ ਵੈਸੇ ਤਾਂ
ਮੈਂ ਕਦੀ ਬਣਾਇਆ ਨੀ
ਉਹ 'ਚ ਕੁੱਝ ਨੀ ਬਸ ਉਹ ਨਾ ਮੈਦੇ 'ਚ ਨਾ ਦੁੱਧ ਦਾ ਸਟੱਫ ਕਰਨਾ ਪੈਂਦਾ ਹੈ 'ਚ ਘੋਲ ਕੇ ਨਾ ਉਹਨੂੰ ਲਾਣਾ ਪੈਂਦਾ ਵੀ ਉਹ 'ਚ ਗੱਠ ਨਾ ਆਵੇ ਫਿਰ ਉਹਦੇ 'ਚ ਸਾਰਾ ਸਮਾਨ ਪਾਕੇ ਸੋਸਿਸ ਵਗੈਰਾ ਪਾ ਕੇ ਮਸਾਲੇ ਮਸੂਲੇ ਪਾ ਕੇ ਪਾਸਤਾ ਜਦੋਂ ਬੋਇਲ ਕੀਤਾ ਹੁੰਦਾ ਨਾ ਫਿਰ ਉਹ 'ਚ ਪਾਂਣਾ ਹੁੰਦਾ ਹੈ ਬਸ ਉਤੋਂ ਚੀਜ਼ ਵਗੈਰਾ ਪਾ ਦੋ ਹਲਕੀ ਫੁਲਕੀ ਤੇ ਬਹੁਤ ਵਧੀਆ
ਹਾਂਜੀ ਹਾਂ ਨਹੀਂ ਆਪਾਂ ਤਾ ਘਰ ਪੀਜ਼ਾ ਇੱਕ ਇਹ ਆਪਾਂ ਪਿਛਲੀਆਂ ਗਰਮੀਆਂ 'ਚ ਪੀਜ਼ਾ ਬਣਾਇਆ ਸੀ ਨਹੀਂ ਕਰੋਨਾ ਸੀਗਾ ਤੇ ਪੀਜ਼ਾ ਘਰ ਬਣਾਇਆ ਸੀ।
ਅੱਛਾ ਕਰੋਨਾ ਕਾਲ ਤਾਂ ਸੀ ਵੀ ਬਹੁਤ ਕੁੱਝ ਬਣਾਇਆ ਫੇਰ ਉਹ ਤੋ ਬਾਅਦ ਤਾਂ ਕੁੱਛ ਜਾ ਨ ਸਕਦੇ ਸੀ ਹਾਂਜੀ।
ਹਾਂ ਤੈਨੂੰ ਪਤਾ ਕੀ ਹੋਇਆ ਸਾਡੀ ਭੂਆ ਹੋਣੀ ਵੀ ਆਈ ਸੀ ਮੈਂ ਕਿਹਾ ਦੀਦੀ ਮੈਂ ਨਾ ਆਪਣੇ ਬੁੱਕ ਲੈਣ ਜਾਣੀਆਂ ਸਕੂਲੋਂ ਮੈਨੂੰ ਸਕੂਲੋਂ ਬੁੱਕਸ ਮਿਲਦੀਆਂ ਸੀਗੀਆਂ ਨਾ ਤੇ ਚਲੋ ਮੇਰੇ ਟੈਂਨਥ ਪਾਸ ਹੋਈ ਸੀ ਪਲੱਸ ਵਨ ਦੀਆਂ ਬੂਕਸ ਮਿਲਿਆ ਸੀ ਮੈਂ ਕਿਹਾ ਸੀ ਚਲੋ ਆਪਾਂ ਬਾਜ਼ਾਰ ਕੋ ਘੁੰਮ ਆਈਏ ਮਾੜਾ ਆ ਜਤ ਬੁੱਕਸ ਮਿਲਣੀਆਂ ਤੇ ਆਪਾਂ ਦਸ ਮਤਲਬ ਕਿ ਉਹ ਲਿਆਣੇ ਪੀਜ਼ੇ- ਪੀਜ਼ੇ ਦੇ ਉਹ ਲਿਆਣੇ ਜਿਹੜੇ ਹੁੰਦੇ ਜਿਹੜੇ ਵੀ ਥੱਲੇ ਲੱਗਦੇ ਹੈ ਹਾਂਜੀ ਬੇਸ ਨਾਲ ਪੀਜ਼ਾ ਸੋਸ ਲਿਆਏ ਜੋ- ਜੋ ਉਹ 'ਚ ਪੈਂਦਾ ਸਭ ਕੁਛ ਲਿਆਏ ਸੀ। ਤੇ ਸ਼ਿਮਲਾ ਮਿਰਚ ਵੀ ਲੈ ਆਈ ਪਿਆਜ ਪਿਉਜ ਤੇ ਮੇਰੀ ਆਪਾਂ ਇਨੇ ਜਾਣੇ ਬੈਠੇ ਕਰ ਮਤਲਬ ਕਿ ਟਾਈਮ ਤਾਂ ਲੱਗਦਾ ਪੀਜ਼ਾ ਬਣਣ ਨੂੰ ਹੁਣ ਕਿਉਕਿ ਖਾਣ ਆਲੇ ਮੇਰੀ ਗੱਲ ਸੁਣ ਭੂਆ ਦੇ ਨਿਆਣੇ ਸੀਗੇ ਸਾਡੇ ਤਾਈ ਜੀ ਦੇ ਨਿਆਣੇ ਸੀਗੇ। ਤੇ ਮੈ ਵੀ ਸੀਗਾ ਮੇਰੇ ਤਿੰਨੋਧ੍ਹ ਭਰਾ ਸੀਗੇ ਇਥੇ ਹਲੇ ਘਰੋ- ਕਿਉਕਿ ਉਹ ਤਾਂ ਹੁਣ- ਹੁਣ ਬਾਹਰ ਗਏ ਆ ਤੇ ਉਹ ਮੇਰੀ ਗੱਲ ਜਿਨੇ ਨੂੰ ਬਣ ਕੇ ਆਂਦਾ ਓਨੇ ਨੂੰ ਲੱਭਦਾ ਨ ਸੀਗਾ ਉਥੇ ਉਹ ਸੁਵਾਦ ਇਨਾ ਬਣ ਜਾਂਦੇ
ਹਾਂ ਇਹ ਹੁੰਦਾ ਹੈ ਵੀ ਜਦੋ ਖਾਣ ਵਾਲ ਇਨੇ ਹੋਣ ਹਨਾ।
ਹਾਂਜੀ ਪਰ ਇੱਕ ਗੱਲ ਹੈ ਸਾਰੀ ਫੈਮਿਲੀ ਨਾਲ ਖਾਣ ਬਾਹਰ ਜਾਈਦਾ ਜਦੋ ਵੀ ਜਾਈਦਾ ਆਪਾਂ ਬਾਹਰ ਹੁਣ ਉਹ ਭਾਜੀ ਆਇਆ ਸੀ ਉਹ ਜਿਹੜਾ ਭਾਜੀ ਆਇਆ ਸੀ ਬਾਹਰ ਭਾਜੀ ਕਹਿਦਾ ਸ਼ਾਮੀ ਚੱਲਾਂਗੇ ਮੈ ਕਿਹਾ ਭਾਜੀ ਯਾਰ ਹੁਣ ਕੀ ਤੂੰ ਪੈਹੇ ਖਰਚ ਕਰਨੇ ਮੈਂ ਕਿਹਾ ਉਹੀਏ ਆਪਾਂ ਘਰ ਘਰ ਕੁਛ ਮੰਗਾਂ ਲੈਣੇ ਆ ਨਾਲੇ- ਨਾਲੇ ਭਾਬੀ ਖਾ ਲੇ ਗੀ। ਤੇ ਨਾਲ ਨਾਲੇ ਪਰਿਵਾਰ ਖਾ ਲੂ ਗੇ। ਹਾਂਜੀ
ਹਾਂ ਬਾਹਰ- ਬਾਹਰ ਤਾਂ ਦੇਖੋ ਇਨੀ ਮਿਲਾਵਟ ਹੈ। ਹਨਾ ਬੰਦ 'ਚ ਬੰਦ
ਹਾਂਜੀ
ਤਾਂ ਹਰ ਕੋਈ ਚੀਜ਼ ਕਿੱਥੇ ਸਫ਼ਾਈ ਰਹੀ ਹੈ ਤੇ ਵਧੀਆ ਜਿਹੜਾ ਭੋਜਨ ਖਾਣਾ ਤੁਸੀ ਜਿਹੜਾ ਫੂਡ ਖਾਣਾ ਆਪਦੇ ਘਰ ਵੀ ਬਣਾਓ ਵਧੀਆ ਹੈਲਦੀ ਨਾਲੇ ਸਾਰੇ ਪਰਿਵਾਰ ਦੇ ਮੈਂਬਰ ਖੁਸ਼ ਹਨਾ।
ਹਾਂਜੀ-ਹਾਂਜੀ ਪਹਿਲਾਂ ਮੇਰਾ ਭਰਾ ਤੇਲੂ ਕਿਥੇ ਸੱਠ ਰੁਪਏ ਦੀ ਚਾਹ ਪੀਣ ਸ਼ਹਿਰ ਜਾਂਦਾ ਹੁੰਦਾ ਹੀ। ਇਥੇ ਘਰ ਕਦੋਂ ਨੀ ਚਾਹ ਪੀਤੀ ਉਹਨੇ ਤੇ ਹੁਣ- ਹੁਣ ਜਦੋਂ ਦੇ ਬਾਹਰ ਹੁਣ ਜਦੋਂ ਦੇ ਬਾਹਰ ਗਏ ਹੁਣ ਆਪ ਚਾਹ ਬਨਾਣੀ ਪੈਂਦੀ ਉਹਨਾਂ ਨੂੰ
ਹੈਨਾ ਹੁਣ ਵੀ ਖੈਦ ਨਾ ਹੁਣ ਵੀ ਕਹੋ ਉਹਨਾਂ ਨੂੰ ਕੇ ਹੁਣ ਵੀ ਬਾਹਰ ਜਾ ਕੇ ਪੀਓ ਹਨਾ।
ਹਾਂਜੀ ਹੁਣ ਏਕ ਭਰਾ ਆਇਆ ਸੀ ਉਹਨੇ ਰਾਤ ਦੀ ਰੋਟੀ ਸਕਿਪ ਕੀਤੀ ਸੀ ਮਤਲਬ ਕਿ ਰਾਤ ਨੂੰ ਰੋਟੀ ਖਾਣੀ ਨੀ ਤੇ ਬਾਹਰ ਈ ਖਾਣ ਜਾਣੀ। ਹਾਂ ਉਹ ਨਾਲ ਹੈ ਹਾਨੂੰ ਨਾਲ ਈ ਲੈ ਜਾਂਦਾ ਈ।
ਬਸ ਉਹੀ ਐ ਨਾ, ਆਲਸ ਪੁਣਾ ਪੈ ਜਾਂਦਾ। ਕਈ ਵਾਰ ਵੀ, ਅਸੀਂ ਔਡਰ ਕਰਕੇ ਅਸੀਂ ਬਾਹਰ ਦੀ ਆਦਤ ਪੈ ਜਾਂਦੀ ਹੈ, ਨਾ ਘਰ ਨਹੀਂ ਬਣਾ, ਕੇ ਖਾ ਸਕਦੇ ਅਸੀ।
ਹਾਂਜੀ-ਹਾਂਜੀ। ਪਰ ਇੱਕ ਗੱਲ ਐ, ਉਹਨੇ ਉਹ ਜਦੋਂ ਆਇਆ, ਸੀ ਗਾ ਨਾ ਭਾਜੀ। ਉਹ ਨਾ, ਪਰ ਇਕ ਗੱਲ ਹੈ, ਉਹ ਕਹਿਦਾ ਸੀ, ਕਿ ਮੈ ਕਹਿੰਦਾ ਦੋ ਮਹੀਨਿਆਂ ਵਾਸਤੇ ਆਇਆ।
ਕਹਿੰਦਾ, ਫੇਰ ਤੋ ਮੈ ਚਲੇ ਜਾਣਾ, ਕਹਿੰਦਾ ਫੇਰ ਤੇ ਉਥੇ ਜਾ ਕੇ ਆਪ ਹੀ ਕੰਮ ਕਰਨਾ
ਓਕੇ
ਹਾਂ, ਪਰ- ਪਰ ਉਹ ਕਹਿੰਦਾ ਬੀ ਵੇਟ ਵੱਧ ਗਿਆ ਫੇਰ, ਬਾਅਦ 'ਚ ਕਹਿਦਾ-। -
ਉਹੀ, ਕਹਿ ਰਹੀ, ਉਹਨੂੰ ਹੁਣ, ਤੁਸੀ ਉਹਨਾਂ ਨੂੰ ਹਰੀਆਂ ਸਬਜ਼ੀਆਂ, ਹੈਲਦੀ ਫੁਡ ਖਿਲਾਓ
ਉਹ ਉਥੇ ਜਾ ਕੇ, ਉਦਾਂ ਹੀ ਘੱਟ ਜਾਂਦਾ, ਬਾਹਰ ਜਾ ਕੇ ਉਹਨਾਂ ਹੈ
ਆਹੋ, ਇਹ ਤਾਂ ਹੈ। ਬੰਦਾ ਬਾਹਰ ਜਾ ਕੇ ਤਾਂ, ਹੋਰ ਵੀ ਆਪਣੇ ਆਪ ਸਭ ਕੁਝ ਬਣਾ ਕੇ ਖਾਣਾ ਹਨਾ, ਬਹੁਤ ਔਖਾ ਹੋ ਜਾਂਦਾ ਹੈ। ਇਥੇ ਤਾਂ, ਬਣਿਆ ਬਣਾਇਆ, ਮੰਮੀ ਬਣਾ ਕੇ ਦੇ ਦਿੰਦੀ ਆ, ਕੋਈ ਵੀ ਬਣਾ ਕੇ ਦਿੰਦੇ ਖਾ ਲਈਦਾ
ਹਾਂ, ਇੱਕ ਗੱਲ ਐ। ਇੱਥੇ, ਉਹਨੇ ਮੇਰੀ ਗੱਲ ਸੁਣੋ, ਸਵੇਰੇ ਉਹਨੇ ਖਾਣੀ ਗਿਆਰਾਂ ਵਜੇ, ਰੋਟੀ ਕੰਮ- ਕੁੰਮ ਕਰਕੇ ਆ ਕੇ, ਫੇਰ ਰੋਟੀ ਖਾਣੀ ਉਹਨੇ। ਠੀਕ ਹੈ, ਤੇ ਉਧਰ ਈ ਉਹਨੂੰ ਆਦਤ ਪਾਲਦੀ, ਗਿਆਰਾਂ ਬਾਰਾਂ ਵਜੇ ਦੀ, ਰੋਟੀ ਖਾਣ ਦੀ। ਕਿਉਂਕਿ ਉਹ ਟੈਮ ਨਾਲ ਉੱਠਦੇ ਹੀ, ਜਿਸ ਦਿਨ ਉਹਨੇ ਰਾਤ ਨੂੰ ਬਾਰਾਂ ਇੱਕ ਵਜੇ ਆਣਾ ਘਰ।
ਹਾਂਜੀ।
ਕਿਉਂਕਿ, ਉਹ ਬਾਹਰ ਮੁੰਡਿਆਂ- ਮਾਂਡਿਆਂ ਨਾਲ ਘੁੰਮਣ ਚਲ ਜਾਂਦੇ ਸੀ। ਕਿਉਂਕਿ ਬ, ਬਾਹਰੋਂ ਆਇਆ ਹੁੰਦਾ, ਤੇ ਕੋਈ ਨਾ ਕੋਈ ਆ ਈ ਜਾਂਦਾ ਮਿਲਣ।
ਹਾਂਜੀ।
ਹਮ।
ਨਹੀਂ ਚਲੋ, ਵਧੀਆ ਹਨਾ, ਘਰੇ ਬਣਾ ਕੇ ਖਾਉ ਆਵਦਾ ਭੋਜਨ ਵਧੀਆ। ਹੈਲਦੀ, ਫ਼ੂਡ ਖਾਓ। ਠੀਕ ਹੈ ਜੀ, ਚਲੋ ਠੀਕ ਹੈ, ਜੀ ਧੰਨਵਾਦ ਜੀ।